ਹੈਲੋ ਸਤ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਆਪਣਾ ਸੁਣਾਓ ਬਸ ਸਭ ਠੀਕ ਹੋਰ ਅੱਛਾ ਵਧੀਆ ਚੱਲ ਰਿਹਾ ਹੈ ਸਭ ਕੰਮ ਹਾਂਜੀ ਵਧੀਆ ਵਧੀਆ ਬਸ ਹੋਰ ਤੁਹਾਡਾ ਕੰਮ ਸਭ ਸਹੀ ਐ ਹਾਂਜੀ ਹਾਂਜੀ ਸਭ ਠੀਕ ਚੱਲ ਰਿਹਾ ਐ ਹੋਰ ਰੋਟੀ ਖਾ ਲਤੀ ਤੁਸੀਂ ਹਾਂਜੀ ਖਾ ਲਤੀ ਔਰ ਕਿ ਕਿਦੋਂ ਦੇ ਗਿਆ ਅੱਜ ਪੂਰਾ ਦਿਨ ਅੱਜ ਐਤਵਾਰ ਸੀ ਛੁੱਟੀ ਸੀ ਹਾਂਜੀ ਅੱਛਾ ਜ ਸਹੀ ਗਿਆ ਅਸੀਂ ਵੀ ਗਏ ਸੀ ਅੱਜ ਅਸੀ ਅਸੀਂ ਅੱਜ ਨਾ ਬਿੱਗ ਬਾਜ਼ਾਰ ਗਏ ਸੀ ਘੁੰਮਣ ਵਾਸਤੇ ਤੇ ਅਸੀਂ ਕਿਹਾ ਚਲੋ ਕੁਛ ਘਰਦਾ ਰਾਸ਼ਨ ਵਗੈਰਾ ਲਿਆਂਦੇ ਆਾਂ ਸਮਾਨ ਲਿਆਦੇ ਹਾਂ ਅਸੀਂ ਬਾਹਰੋਂ ਗਏ ਮਾਰਕੀਟ ਤੇ ਉੱਥੋਂ ਜਾ ਕੇ ਲੈ ਕੇ ਆਏ ਇਥੇ ਸਾਡੇ ਬਿਗ ਬਾਜ਼ਾਰ ਚ ਅਸੀ ਸ਼ੋਪ ਖੁੱਲੀ ਹੋਈ ਹੈ ਉਥੋਂ ਦੀ ਗਏ ਸੀ ਬਹੁਤ ਚੰਗੀ ਸੀ ਇਨਾ ਵੱਡਾ ਏਰੀਆ ਸੀ ਹਲੇੇ ਨਹੀਂ ਨਹੀਂ ਖੁੱਲੀਏ, ਤੇ ਅਸੀਂ ਗ ਕੁਛ ਨਹਾ ਜਾ ਕੇ ਐਕਸਪਲੋਰ ਕਰਨਾ ਚਾਹੀਦਾ ਐ। ਹਾਂਜੀ ਹਾਲੇ ਜ਼ਿਆਦਾ ਸੀ ਤੁਹਾਡੇ ਕੋਲ ਹਾਂਜੀ ਐਤਵਾਰ ਸੀ ਨਾ ਸਾਡੀ ਛੁੱਟੀ ਸੀ। ਬੱਚੇ ਦੀ ਛੁੱਟੀ ਸੀ ਅਸੀ ਚਲੋ ਚਲਦੇ ਆਂ। ਤੇ ਹਾਲੇ ਨਹੀਂ ਖੁੱਲੀ ਹੈ ਸ਼ੋਪ ਪਰ ਬਹੁਤ ਚੰਗੀ ਸੀ ਬਹੁਤ ਚੰਗਾ, ਉਹਨਾਂ ਨੇ ਇੰਤਜ਼ਾਮ ਕਰ ਰੱਖਿਆ ਸੀ ਤੇ ਇਨੋਗ੍ਰੇਸ਼ਨ ਹਾਲੇ ਹੀ ਹੋਇਆ ਐ। ਤੇ ਨਿਊ ਹੀ ਸੀ ਤੇ ਉਹਨਾਂ ਨੇ ਕਾਫੀ ਵਰਾਇਟੀ ਵੀ ਰੱਖੀ ਹੋਈ ਸੀ ਉਥੇ ਕਾਫੀ ਕੁਛ ਸੀ ਸਮਾਨ ਤੇ ਅੱਛੇ ਓਫਰ ਵੀ ਨਿਕਾਲ ਰੱਖੇ ਸੀ ਨਵਾਂ ਨਵਾਂ ਸੀ ਨਾ ਇਸ ਵਾਸਤੇ ਚੰਗੇ ਓਫਰ ਸੀ ਅਸੀਂ ਬਹੁਤ ਸਾਰਾ ਸ਼ੋਪ ਸ਼ੋਪਿੰਗ ਕੀਤਾ ਲਾਈਕ ਰਾਸ਼ਨ ਦਾ ਸਮਾਨ ਵੀ ਲਿਆ ਤੇ ਕੁਛ ਬੁ ਬੁਕਸੁਕ ਵੀ ਅਵੇਲੇਬਲ ਸੀ ਬੱਚਿਆਂ ਲਈ ਬੁਕਸ ਉਹ ਸ਼ੋਪ ਕਰ ਸਕਦੇ ਆਂ ਹਰ ਹਰ ਬਾਜ਼ਾਰ ਚ ਨਹੀਂ ਮਿਲਦਾ ਹਾਂਜੀ ਹਾਂਜੀ ਕਲਰ ਐਸੇ ਬੱਚਿਆਂ ਦੇ ਸਮਾਰਟ ਟੋਇ ਨਾ ਹਰ ਬਾਜ਼ਾਰ ਚ ਨਹੀਂ ਪਰ ਉਥੇ ਅਵੇਲੇਬਲ ਸੀ ਉੱਥੇ ਉਹ ਸ਼ਾਇਦ ਉਹ ਨੇ ਬੱਚਿਆਂ ਵਾਸਤੇ ਰ ਕਿਸੇ ਸੀ ਕਿ ਬੱਚੇ ਵੀ ਸ਼ੋਪਿੰਗ ਕਰਨ ਆਉਂਦੇ ਨੇ ਅਤੇ ਉਹਨਾਂ ਵਾਸਤੇ ਵੀ ਕੁਛ ਵਰਾਇਟੀ ਹੋਣੀ ਚਾਹੀਦੀ ਹੈ ਨਾ ਇਹ ਸੋਚ ਕੇ ਹੋਏਗਾ ਤੇ ਬਹੁਤ ਚੰਗਾ ਕਿਉਂਕਿ ਬੱਚੇ ਆਉਂਦੇ ਨੇ ਬੱਚੇ ਰੌਲਾ ਪਾਉਂਦੇ ਨੇ ਮੰਮੀ ਅਸੀਂ ਕੀ ਕਰੀਏ ਤੁਸੀਂ ਸ਼ੋਪਿੰਗ ਕਰ ਰਹੇ ਹੋ ਹਨਾ ਉਹ ਤੰਗ ਕਰਦੇ ਨੇ ਤੇ ਅਗਰ ਜੇ ਹੋਏਗਾ ਤਾਂ ਏਟ ਲਿਸਟ ਤੰਗ ਤਾਂ ਨਹੀਂ ਕਰਨਗੇ ਬਿਜ਼ੀ ਹੋ ਜਾਣਗੇ। ਅੱਛਾ ਓਪਸ਼ਨ ਨਿਕਾਲਿਆ ਸੀ ਉਹਨਾਂ ਨੇ ਤਾਂ ਕਿ ਬੱਚੇ ਬਿਜੀ ਰਹੇ ਜੈੇ ਮੰਮੀ ਪਾਪਾ ਸ਼ੋਪਿੰਗ ਕਰ ਸਕਣ, ਤੇ ਐਵੇਂ ਹੀ ਹੋਇਆ ਉਹ ਹੁਣ ਉਹ ਤੇ ਬਿਜ਼ੀ ਹੋ ਗਏ, ਤੇ ਅਸੀਂ ਫਿਰ ਪੂਰੀ ਸ਼ੋਪਿੰਗ ਕੀਤੀ। ਔਫਰ ਉਫਰ ਸੀ, ਉਹ ਸਾਰੇ ਲਏ, ਤੇ ਚੰਗਾ ਡਿਸਕਾਊਂਟ ਸੀ ਅਸੀ, ਤੁਸੀਂ ਵੀ ਜ਼ਰੂਰ ਜਾਈਏ ਜਾਣਾ, ਮੈਂ ਤੁਹਾਨੂੰ ਐਡਰੈਸ ਸੈਂਡ ਕਰ ਦਵਾਂਗੀ, ਸਾਡੇ ਇੱਥੇ ਨਾ ਸਾਡੇ ਇੱਥੇ ਮ ਹਾਂ ਹੈਲੋ ਹਾਂਜੀ ਹੈਲੋ ਹੈਲੋ ਹਾਂ ਹਾਂ ਹਾਂ ਭੇਜ ਦੇਣਾ ਤੁਸੀਂ ਐਡਰੈਸ, ਹਾਂ ਕੁਛ ਕਹਿ ਰਹੇ ਸੀ ਤੁਸੀਂ ਮੈਂ ਕਿਹਾ, ਵੈਸੇ ਸਾਰੀ ਮਾਰਕੀਟ ਹੀ ਮਿਲ ਜਾਣ ਹਾਂ, ਨਹੀਂ ਉਹ ਅੱਛੇ ਡਿਸਕਾਊਂਟ ਤੇ, ਅੱਛੇ ਔਫਰ ਮਿਲ ਰਹੇ ਸੀ। ਤੇ ਕਾਫੀ ਨਯਾ, ਤੇ ਕਾਫੀ ਵਰਾਇਟੀ ਵੀ ਨੀ ਸੀ, ਬਿਕੋਜ ਨਯਾ ਖੁਲਾ ਨਾ ਤੇ ਵਰਾਇ ਵੀ ਚੰਗੀ ਸੀ, ਤੁਸੀਂ ਐਕਸਪਲੋਰ ਕਰ ਸਕਦੇ। ਤੇ ਉਹ ਜਾ ਕੇ ਇੱਕ ਵਾਰ ਬੱਚਿਆਂ ਨਾਲ, ਤੇ ਬੱਚੇ ਵੀ ਬੋਰ ਫ੍ਰੀ ਹੋਣਗੇ, ਕਿਉਂਕਿ ਬੱਚਿਆਂ ਲਿਆਨ ਵਾਸਤੇ ਵੀ ਆਪਸ਼ਨ ਦੇ ਰਹੇ ਨੇ, ਬੱਚੇ ਵੀ ਬੋਰ ਨੀ ਹੋਣਗੇ। ਉਹਨਾ ਨੂੰ ਵੀ ਮਜ਼ਾ ਆਏਗਾ, ਪਰਜਾਈ ਜੀ ਨੂੰ ਬਤਾ ਦਾਂਗੀ ਹਾਂ ਤੁਸੀਂ ਅੱਛਾ ਵੋ ਹੈ, ਇੱਕ ਆਊਟਿੰਗ ਵੀ ਹੋ ਜਾਏਗੀ ਇੱਕ ਤਰ੍ਹਾਂ ਦੀ ਬੱਚਿਆਂ ਨਾਲ, ਘੁੰਮਣ ਦਾ ਹੋ ਗਿਆ, ਤੇ ਨਾਲੇ ਤੁਹਾਡਾ ਕੰਮ ਵੀ ਹੋ ਗਿਆ, ਐਵੇਂ ਹੁੰਦਾ ਹੈ। ਮ ਕਿ ਬੱਚ ਬ ਐ ਮੇਰੇ ਬੱਚਿਆਂ ਨੂੰ ਪਸੰਦ ਆਇਆ, ਇਸ ਲਈ ਮੈਨੂੰ ਲੱਗਿਆ ਕਿ ਹਾਂ, ਹੋਰ ਦੱਸਦੋ ਤੁਸੀਂ? ਤੁਸੀਂ ਤੁਸੀਂ ਜਾਂਦੇ ਹੋ, ਫੇਰ ਤੁਹਾਡੇ ਨੇੜੇ ਜਿਹੜਾ ਬਾਜ਼ਾਰ ਹੈ ਉੱਥੇ ਕਿੱਥੇ, ਕਿਹੜਾ, ਤੁਸੀਂ ਕਿਹਾ ਤੁਹਾਡੇ ਉੱਥੇ ਵੀ ਐਵੇਂ ਨੇਰਾ, ਬਜ਼ਾਰ, ਨਹੀ ਸਾਡੇ ਇੱਥੇ ਮਾਰਕੀਟ ਹੈ ਨਾ, ਨੋਰਮਲ ਮਾਰਕੀਟ ਅੱ ਅੱਛਾ, ਉੱਥੇ ਹੀ ਮਿਲ ਜਾਂਦਾ ਹੈ, ਚੰਗੇ ਰੇਟ ਜਾਂਦਾ ਹੋਯੇਗਾ ਨਾ, ਐਥੇ ਤਾਂ ਸਾਰੇ ਪਾਪਾ ਹੀ ਲੈ ਆਉਦਾ, ਜੋ ਵੀ ਕੁਛ ਹੁੰਦਾ। ਸਬਜ਼ੀ ਤੋਂ ਲੈ ਕੇ ਫਰੂਟ, ਸਭ ਕੁਛ ਹੀ ਲੈ ਕੇ ਆਉਂਦੇ। ਸਹੀ ਹੈ ਤੁਹਾਨੂੰ, ਤੁਹਾਨੂੰ ਜ਼ਿਆਦਾ ਨਹੀਂ ਸੋਚਣਾ ਪੈਂਦਾ।
ਇਹ ਤੇ ਹੈ।
ਐ ਹੂ, ਚੰਗਾ ਏ ਨਾ ਫਿਰ ਮੇਹਨਤ ਇੱਕ ਮੇਹਨਤ ਹੀ ਬਚਦੀ ਏ, ਤੇ ਉੱਪਰ ਸੋਚਣਾ ਪੈਂਦੈ, ਕਿ ਕਰੀਏ ਕਿ ਲਈਏ। ਤੇ ਓਹ ਨੀ ਸੋਚਣਾ ਪੈਂਦਾ, ਬਸ। ਘਰ ਸਮਾਨ ਪੇਯਾ, ਚੁੱਕਿਆ ਤੇ ਬਣਾ ਲਿਤਾ, ਹਨਾ। ਕੰਮ ਬਧ ਜਾਂਦੈ, ਅੱਧਾ ਕੰਮ ਬਧ ਜਾਂਦੈ ਨਾ। ਉਹੀ ਤੇ, ਤੁਹਾਡਾ ਅੱਧਾ ਕੰਮ ਬਚ ਜਾਂਦਾ ਨਾ, ਬਸ ਚੁੱਕੀਆਂ, ਤੇ ਬਣਾ ਲਿੱਤਾ, ਅਦਰਵਾਈਜ਼, ਫਿਰ ਪਹਿਲੇ ਲੈਣ ਜਾਓ ਹੈਨਾ, ਕੰਮ ਡਬਲ ਹੋ ਜਾਂਦਾ ਹੈ, ਪਹਿਲੇ ਲੈਣ ਜਾਓ ਪਹਿਲੇ ਸੋਚੋ, ਸੋਚੋ ਕੀ, ਕੀ ਲਾਣਾ ਹੈ, ਫੇਰ ਉਹਦੇ ਬਾਅਦ ਉਹਨੂੰ ਲੈਣ ਜਾਓ, ਫਿਰ ਓਨੂੰ ਬਣਾਓ, ਹੂੰ, ਇਹ ਜ਼ਿਆਦਾ ਔਖਾ ਹੈ ਨਾ, ਹੂੰ, ਉਹ ਤੇ ਹੈ, ਅੰਕਲ ਚੰਗੇ ਨੇ ਤੇ ਲੇ ਆਂਦੇ ਨੇ, ਕਹਿੰਦੇ ਤੁਹਾਡਾ ਵਕਤ ਬਚਾ ਰਹੇ ਨੇ, ਕਹਿੰਦੇ ਚਲੋ। ਕੁਛ ਕੰਮ ਆਸਾਨ ਹੋ ਜਾਏਗਾ ਨਾ, ਬੱਚਿਆਂ ਵਾਸਤੇ, ਹਾਂਜੀ ਹਾਜੀ, ਉਹ ਤੇ ਹੈ, ਪਹਿਲੇ ਦਾਦੂ ਪਾਪਾ ਲੈ ਕੇ ਆਉਂਦੇ ਸੀ। ਅੱਛਾ, ਹੁਣ ਅੱਕਲ ਲੇ ਆਂਦੇ ਨੇ, ਤੇ ਹੁਣ ਪਾਪਾ, ਚੰਗਾ ਹੈ ਨਾ, ਹੂ ਹੂ ਹੋਰ ਸੁਣਾਓ, ਤੁਸੀਂ?
ਮੈਂ
ਅੱਜ-ਕੱਲ੍ਹ ਗਰਮੀ ਕਿੰਨੀ ਹੋ ਰਹੀ ਐ ਨਾ, ਤੇ ਸਾਡਾ ਰੋਜ਼- ਰੋਜ਼ ਨਾ ਕੋਲਡਰਿੰਕ ਪੀਣ ਦਾ ਮਨ ਕਰਦੈ। ਪਰ ਪੀਣੀ ਨੀ ਚਾਈਦੀ, ਜਿਆਦਾ ਨਾ ਪਿਆ ਕਰੋ ਪਤੈ ਸਾਨੂੰ ਪੀਣੀ ਨੀ ਚਾਈਦੀ ਐ ਪਰ ਇੰਨੀ ਗਰਮੀ ਹੋ ਰੀ ਨਾ ਲੱਗਦੈ ਕਿ ਪੀਣੀ ਕੋਲਡ੍ਰਿੰਕ ਤੇ ਕੋਲਡਰਿੰਕ ਨਾ ਪੀਓ ਤੇ ਫਿਰ ਰੂ ਆਫਜਾ ਵਗੈਰਾ ਬਣਾ ਕੇ ਪੀਓ। ਗੱਲ ਤੇ ਔਥੇ ਈ ਐ ਪਰ ਹਰ ਟੈਮ ਨੀ ਪਿਆ ਜਾਂਦਾ ਨਾ। ਹਰ ਟੈਮ ਹਰ ਵਾਰੀ ਨਿੰਬੂ-ਪਾਣੀ ਮਤਲਬ ਅਸੀਂ ਤ ਦਿਨ ਚ ਦੋ-ਤਿੰਨ ਵਾਰ ਕੁਛ ਨਾ ਕੁਛ ਬਣਾ ਈ ਲੈਂਦੇ ਆਂ। ਤਾਂ ਐਟਲੀਸ ਯਾ ਨੋ ਕੋਕ। ਹਾਂ, ਓਈ ਤੇ ਕੈ ਰੀ ਆ ਰੋਜ਼-ਰੋਜ਼ ਨਈ ਪੀਣੀ ਚਾਈਦੀ ਐ, ਪਰ ਓਹੀ ਨਾ ਮਨ ਕਰਦੈ। ਇੰਨੀ ਗਰਮੀ ਚ ਮਨ ਕਰਦੈ ਕਿ ਪੀਏ ਹਨਾ। ਕੋਕ ਦਾ ਨਾ ਫ ਮਤਲਬ ਕੁਛ ਵੋਬੀ ਨੀ ਹੁੰਦਾ ਐ। ਜਦ ਤੱਕ ਤੁਸੀਂ ਪਾਣੀ ਨਾ ਪੀਓਗੇ ਤੇ ਪਿਆਸ ਈ ਨੀ ਭੁਜਦੀ ਏ ਤੁਐ ਡੀ ਹਾਂ, ਪਰ ਪਾਣੀ ਵੀ ਜੈਦਾ ਨਹੀਂ ਪੀਆ ਜਾਂਦਾ ਨਾ ਕਿੰਨਾ ਪੀਏ। ਲੱਗਦੈ ਕੁਛ ਹੋਰ ਚਾਈਦਾ। ਹਾਂ, ਤੇ ਫੇਰ ਅਸੀਂ ਰੂਅਫ਼ਜ਼ਾ ਈ ਬਣਾਦੇ ਆਂ ਪਰ ਓਈ ਐ ਨਾ ਕਿ ਰੂਅਫਜਾ ਵੀ ਸਾਰਾ ਦਿਨ ਮਿੱਠਾ-ਮਿੱਠਾ, ਮਿੱਠਾ ਫਿਰ ਸ਼ੂਗਰ ਵੀ ਤੇ ਐਨੀ ਕੰਜੂਮ ਕਰ ਲੈਂਦੇ ਆ ਫੇਰ ਉਸਦੇ ਵਿੱਚ ਨਾ ਸ਼ੂਗਰ ਹੋ ਜਾਂਦੀ ਏ, ਮਤਲਬ ਸ਼ੂਗਰ ਵੀ ਕਜੂੰਮ ਹੋ ਈ ਜਾਂਦੀ ਐ, ਕਿੱਥੋਂ ਬਚੀਏ? ਨਾ ਨੋਰਮਲ ਪਾਣੀ ਚ ਨੀ ਫਿਰ ਖੋੰਦਾ ਕੁਛ ਕੀ ਲੱਗਦੈ ਮਤਲਬ ਕਿ ਕੁਛ ਚਾਈਦਾ ਐ, ਡਿਫਰੈਂਟ ਕੀ ਗਰਮੀ ਬੌਤ ਐ। ਤੇ ਫਿਰ ਯਾ ਤੇ ਰੂਅਫਜ਼ਾ ਬਣਾਦੇ ਆਂ ਅਸੀਂ। ਜਾ ਕੇ ਫੇਰ ਐ ਲੈ ਆਓ ਕੁਛ ਕੋਕ ਲੇ ਆਓ, ਕਦੀ ਕੁਛ ਲੈ ਆਓ। ਕਦੇ-ਕਦੇ ਮੈਂਗੋ ਸ਼ੇਕ ਵੀ ਬਣਾ ਲੈੰਦੇ ਆ। ਹਾਂ, ਬਟ ਨਈ ਫਿਰ ਕੋਸ਼ਿਸ਼ ਕਰਦੇ ਆਂ ਕੋਕ ਦੀ ਜਗ੍ਹਾ ਮਰਿੰਡਾ ਐਵੈਏ ਔਰਂਜ ਪੀ ਲਿੱਤੀ ਯਾ ਫਿਰ ਨਈ ਸੇਮ ਥੀੰਗ ਐ ਯਾਰ। ਓਈ ਏ ਨਾ, ਕੀ ਕਰੀਏ ਗਰਮੀ ਤੋਂ ਕਿਵੇਂ ਬਚੀਏ? ਇਸ ਲਈ ਫਿਰ ਲੈ ਈ ਲੈਣੇ ਅ
ਆਮ ਪਨਾ।
ਨਾ। ਹਾਂ ਸਾ ਨਈ ਇੱਕ ਵਾਰੀ ਮੈਂ ਤੁਆਡੇ ਉਥੇ ਟੇਸਟ ਕੀਤਾ ਸੀ ਪਰ ਸਾਡੇ ਏਥੇ ਨਈ ਮਿਲਦਾ ਐ। ਸਾਡੇ ਏਥੇ ਨਈ ਮਿਲਦਾ ਸਾਡੇ ਕੋਲ ਤੇ ਨਈ ਐਥੇ ਅਵੇਲੇਬਲ। ਮੱਠਾ ਮੈਂ ਇੱਕ ਵਾਰੀ ਟੇਸਟ ਤੁਆਡੇ ਉੱਥੇ ਟੇਸਟ ਕੀਤਾ ਸੀ ਚੰਗਾ ਲੱਗਿਆ ਸੀ ਮੈਨੂੰ। ਮੈਂ ਸੋਚਿਆ ਸੀ ਜਦ ਮੈਂ ਆਵਾਂਗੀ ਤਾਂ ਮੈਂ ਲੇਵਾਂਗੀ ਤੇ ਕੀ ਕਰਦੇ ਆ ਅਸੀਂ ਰੂਅਫ਼ਜ਼ਾ ਜਦੇ ਕਦੇ ਲੱਸੀ ਬਣਾ ਲਈ ਜਾਂ ਕਦੇ ਮੈਂਗੋ ਸ਼ੇਕ ਹਾਂ, ਮੈਂਗੋ ਸ਼ੇਕ ਵੀ। ਬਣਾ ਲਿਆ ਪਰ ਮੈੰਗੋ ਸੇ਼ਕ ਘੱਟ ਈ ਮ ਹਾਂ ਬਟ ਫਿਰ ਵੋ ਰੂਅਫਜ਼ਾ ਪਾਣੀ ਜੈਸਾ ਵੋ ਪਾਣੀ ਵਿੱਚ ਹੁੰਦੈ ਨਾ ਤੇ ਓਈ ਜੈਦਾਤਰ ਬਣਦੈ। ਯਾ ਕੱਚੀ ਲੱਸੀ ਯਾ ਕੱਚੀ ਲੱਸੀ, ਹਾਂ। ਤੇ ਔ ਬਣਦੀ ਏ, ਓਈ ਐ ਫਿਰ ਸ਼ੂਗਰ ਤੇ ਲੇਈ ਰਿਆ ਅਸੀ ਕੱਚੀ ਲੱਸੀ ਵਿੱਚ ਨਾ, ਬਟ ਕੀ ਕਰੀਏ ਨਾ। ਹੋ ਈ ਜਾਂਦੈ ਤੇ ਮਤਲਬ ਇ-ਇ-ਇਸ ਗਰਮੀਆਂ ਵਿੱਚ ਤੇ ਸ਼ੂਗਰ ਦਾ ਕੰਜਪਸ਼ਨ ਅਸੀ ਬਹੋਤ ਜੈਦਾ ਵੱਧ ਜਾਂਦੈ ਸਾਡਾ ਨਾ। ਕਿਉਂਕਿ, ਐਵੇਂ ਕਰਦੇਆ ਐਦੇ ਤੇ ਫੇਰ ਹਾਂ, ਕੋਸ਼ਿਸ਼ ਤਾਂ ਕਰਦੇ ਆਂ। ਤਾਂ ਕਿ ਜੈਦਾ ਵੋ ਨਾ ਪਏ ਹੂੰ ਹਾਂ, ਚੀਨੀ-ਚੀਨੀ ਪੀ ਕੇ ਵੀ ਨਾ ਚੰਗਾ ਨੀ ਹੁੰਂਦਾ ਕੈੰਦੇ ਲੋਗ ਵੀ। ਹਾਜੀ। ਓਈ ਐ ਬਸ ਅ ਦੋਨੋਂ ਈ ਤਰ੍ਹਾਂ ਤੋ ਫਸੇ ਹੋਏ ਨਾ ਪੀਏ ਤਾਂ ਪ੍ਰੋਬਲਮ, ਨਾ ਪੀਏ ਤਾਂ ਹਨਾ। ਦੋਨੋ ਈ ਹੈਵੇ ਲੇਲੋ ਹਾਂ। ਹੋਨ ਹੋਣੀ ਤਾਂ ਚਾਈਦੀ ਐ ਬਟ ਐਨਾ ਜਾਦਾ ਵੀ ਹੁੰਦਾ ਨੀ ਨਾ ਤਾਂ ਕਦੇ-ਕਦੇ ਲੱਗ। ਦਾ ਕੀ ਨਈ ਕੁੱਛ ਹੋਰ ਓਈ ਐ ਬਸ, ਹਾਂਜੀ। ਹੋ ਬਤਾਓ ਬਸ, ਸ ਠੀਕ ਐ ਚੱਲ ਰਿਐ ਕੰਮ। ਸਭ ਸਈ ਘਰ ਚ। ਹੂੰ, ਬੱਚਿਆਂ ਨਾਲ ਈ ਪੂਰਾ ਦਿਨ ਨਿਕਲ ਜਾਂਦੈ। ਕਿਵੇਂ ਪਤਾ ਈ ਨੀ ਲਗਦਾ।
ਉਂ।
ਹੂੰ। ਓ ਤੇ ਹੈ ਈ। ਹੋਰ ਤੁਸੀਂ ਦੱਸੋ, ਕਿਵੇਂ, ਕਿਵੇਂ ਟਾਈਮ? ਪਾਸ ਹੁੰਦਾ ਤੁਹਾਡਾ ਪੂਰੇ ਦਿਨ ਵਿੱਚ, ਬਸ ਕੰਮ-ਕੰਮ-ਕੰਮ ਕਰਕੇ ਈ ਕੁੱਝ। ਹੋਰ ਵੀ ਕੱਲ, ਨਹੀਂ, ਮਿਲ ਜਾਂਦਾ ਐ। ਕੰਮ ਕਰਲੋ ਥੋੜਾ ਫ੍ਰੀ ਬੈਠ ਜਾਓ। ਹਾਂ ਏ ਸਈ ਐ। ਥੋੜਾ ਟਾਈਮ ਦੇਣਾ ਚਾਹੀਦਾ ਆਪਣੇ ਵਾਸ। ਟਾਈਮ ਨਿਕਾਲਣਾ ਈ ਚਾਈਦੈ, ਫ੍ਰੀ ਥੋੜਾ ਬੈਠ ਕੇ, ਰੈਲੈਕਸ ਕਰਲੋ, ਨੈਪ ਲੈ ਲੋ ਹਨਾਂ। ਤਾਂ ਕੀ ਆਪੇ ਨੂੰ ਵੀ ਥੋੜਾ ਰਿਲੈਕਸ ਮਿਲ ਜਾਏ, ਹੂੰ, ਆਪਣੇ ਆਪਣੀ ਬੌਡੀ ਹਾਂਜੀ, ਥੋੜੀ ਬੋਡੀ ਵੀ ਰਿਲੈਕਸ ਹੋ ਜਾਏ। ਸਟਰ੍ਰੈਸ ਨੀ ਹੁੰਂਦਾ ਜਾਦਾ, ਕੰਮ ਦਾ ਲੋਡ ਨੀ ਪੈਂਦਾ ਨਾ। ਹੈ, ਸਟਰੈਸ ਤੇ ਹੁੰਦਾ ਈ ਏ ਇਚ, ਹਾਂ, ਨੀ ਜੇ। ਸਈ ਐ, ਅਗਰ ਆਪਣੇ ਆਪ ਨੂੰ, ਹ ਹਅ, ਹਾਂ, ਅਗਰ। ਮੈਂ ਆਪ ਨੂੰ ਅਗਰ ਰਿਲੈਕਸ ਰੱਖਾਂਗੇ, ਥੋੜ੍ਹਾ ਕੋਸ਼ਿਸ਼ ਕਰਾਂਗੇ ਆਪਣੇ ਟਾਈਮ ਕੱਢਣ ਦਾ। ਤਾਂ ਫ਼ਰਕ ਤੇ ਪੈਂਦਾ ਏ, ਹਅ। ਜੇ ਸਾਰਾ ਦਿਨ ਕੰਮ ਕਰਦੇ ਰਈਏ, ਔਰ ਆਪ ਨਾ ਦੇਖੀਏ। ਤਾਂ ਸਟਰ੍ਰੈਸ ਹੋ ਜਾਏਗਾ। ਨਈ ਹੈ। ਹੋਰ, ਅੱਜ ਤੁਸੀਂ ਫਿਰ ਕੀ ਕੀਤਾ, ਪੂਰਾ ਦਿਨ? ਕੰਮ ਕੀਤਾ ਥੋੜ੍ਹਾ ਬਹੁਤ, ਥੋੜਾ ਬਹੁਤ ਰੈਸਟ ਕੀਤਾ। ਚਲੋ, ਚੰਗਾ ਏ। ਚਲੋ, ਚੰਗਾ ਫਿਰ, ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕਰਦੇ ਆ ਫਿਰ, ਤੁਹਾਡੇ ਨਾਲ ਵੀ ਚੰਗਾ ਲੱਗਿਆ, ਹਾਂਜੀ, ਚੰਗਾ ਬਾਏ, ਚੱਲੋ। ਸਾ ਸ੍ਰੀ ਅਕਾਲ, ਸੱਸ ਸ਼੍ਰੀ ਕਾਲ ਜੀ ਸਤਿ ਸ਼੍ਰੀ ਅਕਾਲ।